ਹੈਲੋ ਸਤਿ ਸ੍ਰੀ ਅਕਾਲ ਹੋਰ ਕੀ ਹਾਂਜੀ ਮੈਂ ਬਹੁਤ ਵਧੀਆ ਤੁਸੀਂ ਸੁਣਾਓ।
ਹਾਂਜੀ ਮੈਂ ਵੀ ਬਹੁਤ ਵਧੀਆ।
ਹੋਰ ਕੀ ਕਰਦੇ ਸੀ। ਬਸ ਮੈਂ ਬੈਠੀ ਹੋਈ ਸੀ ਹੁਣੇ ਰੋਟੀ ਰੂਟੀ ਬਣਾ ਕੇ ਵਿਹਲੀ ਹੋਈ
ਮੈਂ ਵੀ ਮੈਂ ਵੀ ਬੈਠੀ ਹੋਈ ਮੈਂ ਵੀ ਬਸ ਰੋਟੀ ਬਣਾ ਕੇ ਹੁਣੇ ਵਿਹਲੀ ਹੋਈ ਹਾਂ।
ਅਛਾ ਬਸ ਹੁਣ ਕਿੱਥੇ ਜਾਣ
ਹਾਂਜੀ-ਹਾਂਜੀ ਮੈਂ ਤੁਹਾਡੇ ਕੋ ਮੈਂ ਤੁਹਾਨੂੰ ਤਾਂ ਫੋਨ ਕੀਤਾ ਮੈਨੂੰ ਕਿਸੇ ਨੇ ਦੱਸਿਆ ਤੁਹਾਡੇ ਬਾਰੇ।
ਅ ਕੀ ਦੱਸਿਆ ਐ?
ਕੀ ਤੁਸੀਂ ਨਾ ਕੋਚਿੰਗ ਵਗੈਰਾ ਦਿੰਦੇ ਹੋ ਬੱਚਿਆਂ ਨੂੰ?
ਅੱਛਾ-ਅੱਛਾ ਹਾਂ ਹੁਣੇ ਬਸ ਸਟਾਰਟ ਕੀਤਾ ਮੈਂ ਖੁ ਚਿੰਗ ਦਾ ਕੰਮ ਇਹ ਅਪ੍ਰੈਲ ਤੋਂ ਹੀ।
ਤੇ ਮੈਂ ਕਿਹਾ ਕੋਈ ਨੀ ਚੱਲ ਮੈਂ ਨਾ ਕੋਲ ਕਰਕੇ ਦੇ ਪੁੱਛਾਂਗੀ ਉਹਨਾਂ ਨੂੰ ਬਈ ਦੱਸ ਦੇਨਾ ਬਈ ਮੈਂ ਬੱਚਿਆਂ ਨੂੰ ਨਾ ਬਈ ਭੇਜਣਾ ਮੈਂ ਤੇ ਕੋਈ ਅੱਛੀ ਲੱਭ ਨੀ ਰਹੀ ਸੀ ਮੈਂ ਕਿਹਾ ਚੱਲ ਤੁਹਾਨੂੰ ਬਈ ਤੁਹਾਡਾ ਦੱਸਿਆ ਕਿਸੀ ਨੇ।
ਅੱ
ਤੇ ਹਾਂ ਤੁਸੀਂ ਦੱਸ ਸਕਦੇ ਹੋ? ਕਿ ਸਟਾਰਟਿੰਗ ਮਤਲਬ ਕਲਾਸਿਸ ਕਿਹੜੀ ਕਿਹੜੀ ਹੈ ਤੁਹਾਡੇ ਕੋਲ?
ਹਾਂਜੀ, ਮੈਂ ਤੇ ਵੇਖੋ ਮੈਂ ਤੇ ਵੈਸੇ ਵੱਡੀ ਕਲਾਸਾਂ ਨੂੰ ਪੜ੍ਹਾਨੀ ਆ ਗਿਆਰਵੀਂ ਬਾਰਵੀਂ ਨੂੰ। ਲੇਕਿਨ ਹੁਣ ਮੈਂ ਆਪਣਾ ਅਕੈਡਮੀ ਬਣਵਾ ਲਈਏ ਤੇ ਉੱਥੇ ਸਾਡੀ ਕਾਫ਼ੀ ਜੋ ਜਿਹਨਾਂ ਨੂੰ ਬੜਾ ਤਜੁਰਬਾ ਹੈਗਾ ਅਸੀਂ ਉਹ ਟੀਚਰਾਂ ਰੱਖੀਆਂ ਹੋਈਆਂ ਨੇ। ਤੇ ਉਹ ਹੁਣ ਮੈਂ ਪਹਿਲੀ ਤੋਂ ਪੜ੍ਹਾਉਣਾ ਸ਼ੁਰੂ ਕਰ ਛੱਡਿਆ ਸੀ ਪਹਿਲੀ ਤੋਂ ਦਸਵੀਂ ਤੱਕ। ਤੇ ਤੁਹਾਡੀੇ ਜਵਾ ਕਿਹੜੀ ਕਲਾਸ
ਹੂੰ, ਸਾਡੇ ਉਹ ਨੇ ਇੱਕ ਇੱਕ ਸਿਕਸਥ ਕਲਾਸ ਚ ਏ ਇੱਕ ਸੈਵਨਥ ਕਲਾਸ ਚ ਏ।
ਅੱਛਾ, ਛੇਵੀ ਸੱਤੀਂ ਦੇ ਹੈਗੇ। ਨੇ ਤੇ ਹਾਂ ਕੋਈ ਦਿੱਕਤ ਦੀ ਗੱਲ ਹੀ, ਨਹੀਂ ਹੈਗੀ। ਤੇ ਸਾਡੇ ਇੱਥੇ ਕਾਫੀ ਟੀਚਰਾਂ ਰੱਖੀਆਂ ਨੇ ਤੇ ਜ
ਤੁਸੀਂ?
ਦੇਖੋ ਅੱਸੀ, ਹਾਂਜੀ-ਹਾਂਜੀ ਦੇਖੋ ਵੈਸੇ ਤੇ ਹੁਣ ਮੈਂ ਦੱਸਿਆ ਨਾ ਪਹਿਲੇ ਮੈਂ ਪੜ੍ਹਾਂਦੀ ਸੀ ਮੈਂ ਤੇ ਕਾਮਰਸ ਤੇ ਪੜ੍ਹਾਂਦੀ। ਜਿੱਦਾਂ ਕਿ ਅਕਾਊਂਟ ਬਿਜਨਸ ਵਗੈਰਾ, ਕਰਾਦੀ ਸੀ ਲੇਕਿਨ ਹੁਣ ਅਸੀਂ ਜਦੋਂ ਦੀ ਅਕੈਡਮੀ ਦਾ ਸਟਾਰਟ ਕਰਤਾ ਨਾ, ਤੇ ਅਸੀਂ ਕਾਫੀ ਆਰਟਸ ਵਗੈਰਾ ਦੇ ਵੀ ਰੱਖੀਆਂ ਨੇ ਟੀਚਰ ਸਾਡੇ ਉਥੇ ਅਸੀਂ, ਸਾਰੀ ਅਸੀਂ ਫੀਮੇਲ ਟੀਚਰਾਂ ਹੀ ਰੱਖੀਆਂ ਨੇ, ਕਿਉਂਕਿ ਤੁਹਾਨੁੰ ਪਤਾ ਫੇਰ ਵੱਡ-ਵੱਡੇ ਕੁੜੀਆਂ ਸਾਡਾ ਸਪੈਸ਼ਲ ਅਸੀ ਗਰਲਸ ਨੂੰ ਪੜਾਨੇ ਆ ਵੱਡੀ,
ਅੱਛਾ ਹੂੰ, ਬਹੁਤ-ਬਹੁਤ ਮੈਂ ਵੀ ਤੇ ਤਾਂ ਹੀ ਅਲਾਓ ਨੀ ਕਰਦੀ ਮੈਂ ਕਿਹਾ ਚਲੋ ਥੋੜਾ ਮਿਲ ਜੇ, ਜੇ ਟੀਚਰ ਮਿਲ ਜਾ ਤਾਂ ਹੀ ਬੰਦੇ ਨੂੰ ਇੱਕ ਵਿਸ਼ਵਾਸ ਜਿਹਾ ਹੋ,
ਨਹੀਂ- ਨਹੀਂ ਸਾਡੇ ਇੱਥੇ ਦਾ ਸਟਾਫ ਬੜਾ ਚੰਗਾ ਹੈ। ਕਿਉਂਕਿ ਜੋ ਟੀਚਰਾਂ ਮੈਂ ਹੁਣ ਸੋਚੀਆਂ ਰੱਖਣ ਮੈਂ ਜਿਨਾਂ ਨੂੰ ਮੈਂ ਹਾਇਰ ਕੀਤਾ ਨਾ ਉਹ ਸਾਰੀਆਂ ਹੀ ਸਕੂਲਾਂ ਚ ਪੜ੍ਹਾਦੀਆਂ ਨੇ ਤੇ ਉਹਨਾਂ ਨੂੰ ਦਸ ਦਸ ਪੰਦਰਾਂ ਪੰਦਰਾਂ ਸਾਲ ਦਾ ਐਕਸਪੀਰੀਅੰਸ ਹੈਗਾ ਤੁਸੀਂ ਬੇਫਿਕਰੇ ਰਹੋ ਬਾਕੀ ਇਹ ਜੋ ਸਾਡਾ ਬੈਚ ਹੈਨਾ ਇਹਨਾਂ ਦਾ ਛੋਟੀ ਕਲਾਸਾਂ ਦਾ ਛੇਵੀ ਸੱਤਵੀਂ ਵਾਲਿਆਂ ਦਾ ਇਹ ਤੇ ਸ਼ੁਰੂ ਹੋਏਗਾ ਸਾਡਾ ਜੁਲਾਈ ਚ ਸ਼ੁਰੂ ਕਰਾਂਗੇ ਅਸੀਂ
ਹਾਂ ਟੈਮ ਮੈਮ ਟਾਮਿੰਗ ਕੀ ਰੱਖਣੀ ਐ ਹੋਵੇ ਤੁਸੀਂ
ਤੇ ਟਾਈਮਿੰਗ ਸਾਡੀ ਉਹੀ ਰਹੇਗੀ, ਇਹਨਾਂ ਦਾ ਤਿੰਨ ਤੋਂ ਪੰਜ ਰੱਖਾਂਗੇਅਸੀਂ ਟਾਈਮਿੰਗ। ਤੇ ਇੱਕ ਅਸੀਂ ਰੱਖਾਂਗੇ ਪੰਜ ਤੋਂ ਸੱਤ ਹ ਸਾਢੇ ਸੱਤ ਅੱਠ ਵਜੇ ਤੱਕ ਦੋ ਬੈਚ ਹੈਗੇ ਨੇ ਸਾ ਤੇ ਸਾਨੂੰ ਕਾਫੀ ਬੱਚਿਆਂ ਦਾ ਹੋ ਗਿਆ। ਇਹ ਨਾ ਬੱਚਿਆਂ ਦੇ ਕੌਲ ਵਗੈਰਾ ਆਏ ਨੇ।
ਮੈਥ-ਮੈਥ, ਸਾਇੰਸ ਥੋੜੇ ਵੀਕ ਨੇ ਬਸ ਮੈਥ ਤਾਂਹੀਂ- ਤਾਂਹੀ
ਸਾਇੰਸ ਦੀ ਤੁਸੀਂ ਟੈਸ਼ਨ ਨਹੀਂ ਲੈਣੀ ਸਾਡੇ ਇੱਥੇ ਜੋ ਟੀਚਰ ਅਸੀਂ ਰੱਖੀਆਂ ਨੇ ਨਾ ਸਪੈਸ਼ਲਿਸਟ ਹੈਗੀਆਂ ਨੇ ਮੈਥ ਵਿਚ ਉਹਨਾਂ ਨੇ ਐਮ ਐਸ ਸੀ ਮੈਥ ਕੀਤੀ। ਕੀਤਾ ਹੋਇਆ ਤੇ ਸਾਇੰਸ ਵਿਚ ਵੀ ਬਾਇਓ ਦੀ ਪੂਰੀ ਸਪੈਸ਼ਲਿਸਟ ਅਗੋਂ ਉਹਨਾਂ ਨੇ ਛੁਟੀ ਵੀ ਕੀ
ਹੂੰ ਨਹੀਂ ਤਾਂ ਹੀ ਮੈਂ ਬੈਂ ਕਿਹਾ ਚੱਲ ਮੈਨੂੰ ਨਿਆਣਿਆਂ ਦੇ ਨਾ ਨੰਬਰ ਮੈਥ ਸਾਇੰਸ ਚ ਈ ਘੱਟ ਆਂਦੇ ਨੇ ਮੈਂ ਕਿਹਾ ਮੈਨੂੰ ਮੈਥ ਸਾਇੰਸ ਜ਼ਿਆਦਾ ਮਤਲਬ ਵਧੀਆ ਟੀਚਰ ਮਿਲੇ ਜੇ ਤਾਂ ਫਿਰ ਤਾਂ ਹੀ ਕਰੀਏ ਅਸੀਂ
ਹਾਂ ਇਹ ਤੇ ਤੁਸੀਂ ਚੰਗਾ ਸੋਚਿਆ। ਤੇ ਭੈਣ ਜੀ ਤੁਹਾਡੇ ਉੱਥੇ ਹੋਰ ਕੋਈ ਟੀਚਰਾਂ ਹੋਈ ਬ ਸੋਰੀ ਕੀ ਕਹਿੰਦੇ ਨੇ ਪੇਰੈਂਟਸ ਹੋਏ ਨੇ ਨਾ ਉਹਨਾਂ ਨੂੰ ਵੀ ਦੱਸ
ਨਹੀਂ-ਨਹੀਂ ਮੈਂ ਨਾ ਇਨਫੋਮ ਕਰਾਂਗੀ ਜਰੂਰ ਮੈਂ ਨਿਆਣੇ ਵੈਸੇ ਵੀ ਮੈਂ ਕਿਹਾ ਮੈਂ ਕਿਹਾ ਚਲੋ ਮੈਨੂੰ ਮਿਲ ਜੇ ਨਾ ਮਤਲਬ ਕਿ ਬਈ ਨੰਬਰ ਮੈਂ ਫ਼ੋਨ ਤੇ ਗੱਲ ਕਰ ਲਾਂ ਅਤੇ ਫਿਰ ਮੈਂ ਹੋਰਾਂ ਨੂੰ ਵੀ ਸੁਜੈਸਟ ਕਰ ਦਾਂਗੀ।
ਹਾਂਜੀ- ਹਾਂਜੀ ਇਹ ਤਾਂ ਤੁਸੀਂ ਬੜੀ ਸੋਹਣੀ ਗੱਲ ਕਹੀਏ ਤੇ ਤੁਸੀਂ ਹੋਰਾਂ ਨੂੰ ਵੀ ਦੱਸਣਾ ਜ਼ਰੂਰ ਤੇ ਜੋ ਸਾਡਾ ਇਹ ਕਲਾਸਾਂ ਹੈਗੀਆਂ ਇਹ ਅਸੀਂ ਜੁਲਾਈ ਤੋਂ ਸ਼ੁਰੂ ਕਰਾਂਗੇ।
ਉਦੋਂ ਕੋਈ ਸਪੈਸ਼ਲ ਮਤਲਬ ਟੀਚਰਸ ਬੁਲਾਦੇ ਨੇ ਨਾ ਦੋ ਟਾਈਮ ਟਿਊਸ਼ਨ ਆਓ ਐਵੇਂ
ਹਾਂ, ਹਾਂ ਬਿਲਕੁਲ ਅਸੀਂ ਮਤਲਬ ਅਸੀਂ ਵੈਸੇ ਦੇਖੋ ਬੋਰੜ ਦੀ ਕਲਾਸਾਂ ਨਾਲ ਹੁੰਦਾ ਸੀ ਐਵੇਂ ਪਰ ਅਸੀਂ ਤੇ ਆਪਣੇ ਛੋਟੇ ਬੱਚਿਆਂ ਦਾ ਵੀ ਹੈ ਕਿ ਅਗਰ ਇਹਨਾਂ ਦੇ ਪੇਪਰ ਵਗੈਰਾ ਚੱਲਦੇ ਹੋਏ ਨੇ ਤੇ ਅਸੀਂ ਵੈਸੇ ਹਰ ਮਹੀਨੇ ਯੂਨਿਟ ਟੈਸਟ ਲੈਂਦੇ ਹਾਂ। ਉਹ ਜਿੱਦਾਂ ਕਿ ਸਕੂਲ ਲਈ ਜਾਂਦੇ ਨਾ ਅਸੀਂ ਮਹੀਨੇ ਯੂਨਿਟ ਟੈਸ ਲੈਂਦੇ ਆ ਸਾਡੇ ਇੱਥੇ ਪੂਰੀ ਤੁਸੀਂ ਸਾਡੇ ਕਲਾਸਰੂਮ ਵੇਖਣਾ ਬਿਲਕੁਲ ਸਕੂਲ ਵਰਗੇ ਬਣਾਏ ਹੋਏ ਨੇ ਅਸੀਂ, ਕਿਉਂਕਿ ਦੇਖੋ ਅੱਜ ਕੱਲ ਤੁਹਾਨੂੰ ਪਤਾ, ਪੜ੍ਹਾਈਆਂ ਵੀ ਉਹ ਰੱਖੀਆਂ ਨੇ ਬੱਚਿਆਂ ਨੂੰ ਪੂਰਾ ਟੈਮ ਦੇਣਾ ਤੇ ਅਸੀਂ ਆਪਣੇ ਬੈਚ ਚ ਇੰਨਾ ਬੱਚਾ ਵੀ ਨੀ ਰੱਖਿਆ ਥੋੜੇ ਥੋੜੇ ਬੱਚੇ ਰੱਖੇ ਨੇ ਤੁਸੀਂ ਜ਼ਰੂਰ ਆਪ ਵਿਜਿਟ ਕਰਨ ਆਉਣਾ ਸਾਰਾ ਵੇਖਣ ਆਉਣਾ ਅਸੀਂ ਸਾਰਾ ਬਲੈਕ ਬੋਰਡ ਤੇ ਕਰਾਦੇ ਹਾਂ ਜਿਨੂੰ ਨਹੀਂ ਸਮਝ ਆਉਂਦਾ ਅਸੀਂ ਪਰਸਨਲ ਵੀ ਕਰਾਦੇ ਹਾਂ।
ਸਾਨੂੰ ਇਦਾਂ ਹੀ ਚਾਹੀਦਾ ਨਾ ਕਿ ਬ ਜਿੱਥੇ ਨਿਆਣੇ ਮਤਲਬ ਕੀ ਪ੍ਰੋਪਰਾਂ ਨੂੰ ਵਧੀਆ ਨੰਬਰ ਲੈ ਕੇ ਣ ਪਾਸ ਹੋਣ ਸਾਨੂੰ ਵੀ ਵਧੀਆ ਲੱਗਿਆ
ਹਾਂ ਹਾਂ ਉਹ ਤੇ ਕੋਈ ਗੱਲ ਨੀ ਪਰ ਤੁਸੀਂ ਜ਼ਰੂਰ ਆਉਣਾ ਸਾਡੇ ਇੱਥੇ ਇੱਕ ਵਾਰੀ ਵੇਖ ਦੇਖਣ ਆ ਜਾਣਾ, ਤੇ ਹਾਂਜੀ ਹਾਂਜੀ ਜ਼ਰੂਰ ਆਣਾ ਤੁਸੀਂ।
ਤੁਹਾਨੂੰ ਫੋਨ ਕੀਤਾ,
ਹਾਂ ਤੁਸੀਂ ਬਹੁਤ ਵਧੀਆ ਕੀਤਾ। ਤੇ ਹੋਰ ਹੋਰ, ਕੋਈ ਹੋਏਗੀ ਨਾ ਤੁਹਾਡੇ ਲਾਗੇ
ਨਹੀਂ -ਨਹੀਂ ਮੈਂ ਜ਼ਰੂਰ ਨਹੀਂ ਮੈਂ ਸਾਰੇ ਅਗਰ ਮੰਨ ਲਓ ਸਾਡੇ ਬੱਚਿਆਂ ਦਾ ਹੁੰਦਾ ਤੇ ਸਾਰਿਆਂ ਨੂੰ, ਮੈਂ ਜਸ ਕਰਾਂਗੇ ਕਿ ਤੁਹਾਡੇ ਕੋਲ ਭੇਜੋ-
ਹਾਂਜੀ- ਹਾਂਜੀ ਬਹੁਤ ਵਧੀਆ। ਲੱਗਿਆ ਤੁਸੀਂ ਜ਼ਰੂਰ ਜ਼ਰੂਰ ਭੇਜਣਾ ਉਹਨਾਂ ਨੂੰ।
ਹਾਂਜੀ ਨਹੀਂ ਮੈਂ ਤੇ ਪਹਿਲੀ ਮੈਂ ਕਿਹਾ ਮੈਨੂੰ ਤੇ ਮਤਲਬ ਪਤਾ ਲੱਗ ਜੇ ਮੈਨੂੰ ਕਿਸੇ ਨੇ ਤੁਹਾਡਾ ਨੰਬਰ ਦਿੱਤਾ ਕਹਿੰਦੇ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ ਬਈ ਟੀਚਰ ਬਹੁਤ ਅੱਛੇ ਨੇ ਕਾਫੀ ਵਧੀਆ ਮੈਨੂੰ ਸਕੀਲ ਵੀ ਬਣਾਉਂਦੇ ਨੇ ਬੱਚਿਆਂ ਨੂੰ ਬੱਚੇ ਤਿੰਨ ਆਊਟ ਬਈ ਮਾਰਕਸ ਵੀ ਵਧੀਆ ਲੈ ਕੇ ਆਂਦੇ ਨੇ। ਮੈਂ ਤਾਂ ਕਿਹਾ ਤਾਂ ਕਿਹਾ ਚੱਲ ਮੈਂ ਤੁਹਾਨੂੰ ਹੀ ਕੋਲ ਕਰਦੀ ਹਾਂ।
ਹਾਂ ਅੱਛਾ ਨਹੀਂ ਤੁਸੀਂ ਬੜਾ ਚੰਗਾ ਕੀਤਾ ਜੋ ਮੈਨੂੰ ਫੋਨ ਲਾ ਲਿਆ, ਤੇ ਬਸ ਹੁਣ ਦੇਖੋ ਪਹਿਲੇ ਤੇ ਅਸੀਂ ਮੈਂ ਦੱਸਿਆ ਨਾ ਪਹਿਲਾਂ ਅਸੀਂ ਵੱਡੀ ਕਲਾਸ, ਨੂੰ ਪੜ੍ਹਾਂਦੇ ਸੀ ਤੇ ਹੁਣ ਅਸੀਂ ਛੋਟਿਆ ਕਾਫੀ ਵਿਸ਼ਦ ਸਟਾਰਟ ਕਰਤਾ ਹੈ ਵੈਸੇ ਹੁਣ ਮਤਲਬ ਸਾਡਾ ਬੜਾ ਵਧੀਆ ਚੱਲਦੀ ਵੀ ਅਕੈਡਮੀ ਬੜੀ ਸੋਹਣੀ ਬਣਾਈ। ਆਉਣਾ ਅਲੱਗ ਅਲੱਗ ਕਲਾਸਰੂਮ ਬਣਾਏ ਨੇ ਬਾਕੀ ਟੀਚਰਾਂ ਵੱਲੋਂ ਤੁਸੀਂ ਬੇਫਿਕਰ ਰਹੋ, ਉਹ ਕੋਈ ਮਤਲਬ ਦਿੱਕਤ ਦੀ ਗੱਲ ਨੀ ਤੁਹਾਡੇ ਕੋਈ ਵੱਡੇ ਨਿਆਣੇ ਨੀ ਆ ਤੁਹਾਡੇ,
ਹੂੰ। ਜ਼ਰੂਰ ਸੁਜੈਸਟ ਕਰਾਂਗੀ, ਉਹਨਾਂ ਨੂੰ ਦੱਸਾਂਗੀ ।ਮੈਂ
ਬੈਚ ਜੁਲਾਈ ਤੋਂ ਸ਼ੁਰੂ ਕਰਨੇ ਆ
ਹਾਂਜੀ ਨਹੀਂ -ਨਹੀਂ ਮੈਂ ਪਹਿਲਾਂ ਹੀ ਦੱਸ ਦਾਂਗੀ। ਮੇਰੇ ਮੈਮ ਨੇ ਆਪਣੇ ਨਿਆਣੇ ਭੇਜਾਂਗੀ। ਨਾ ਮੈਂ ਉਹਨਾਂ ਨਾਲ ਹੀ ਭੇਜ ਦਾਂਗੀ ਉਹਨਾਂ ਨੂੰ ਵੀ
ਕਿਉਂਕਿ ਹੁਣ ਗਰਮੀਆਂ ਦੀ ਛੁੱਟੀਆਂ ਨੇ ਤੇ ਇੱਕ ਗਰਮੀਆਂ ਬਥੇਰੀ ਪਈ ਹੋਈਆਂ ਨੇ ਫਿਰ ਮੈਂ ਕਿਹਾ -ਯਾਰ ਹੁਣ ਗਰਮੀਆਂ ਚ, ਮੈਂ ਕਿਹਾ ਕੀ ਆਪਾਂ
ਉਹ ਤੇ ਹੈ। ਹੀ ਆ ਹਾਂਜੀ।
ਤਾਂ ਕਰਕੇ ਬੱਚਿਆਂ ਨੇ ਫਿਰ ਘੁੰਮਣ ਵੀ ਜਾਣਾ ਹੁੰਦਾ।
ਉਹ ਤੇ ਹੈ ਹੀ ਹੈ ਵੈਸੇ ਵੀ ਸਮਰ ਵਿਕੇਸ਼ਨ ਗਰਮੀ ਇੰਨੀ ਹੈ। ਨਾ ਬੱਚੇ ਬਾਹਰ ਕੱਢਣੇ ਮਤਲਬ ਸੌਖੇ ਨਹੀਂ ਹੈ।ਤਾਂ ਅਸੀਂ ਨਹੀਂ ਤੁਸੀਂ ਜੁਲਾਈ 'ਚ ਸਟਾਰਟ ਕੀਤਾ।ਨਾ ਉਹ ਬਹੁਤ ਬਹੁਤ ਵਧੀਆ ਵੀ ਜੁਲਾਈ 'ਚ ਚਾਹੇ ਸਕੂਲ ਵੀ ਓਪਨ ਹੋ ਜਾਣਗੇ।ਟਿਊਸ਼ਨ ਵੀ ਕਲਾਸਿਸ ਵੀ ਜਾਣਗੇ। ਥੋੜ੍ਹਾ ਪੜ੍ਹ- ਲਿਖ ਲੈਣਗੇ।
ਸਾਡੇ ਇੱਥੇ ਪਾਣੀ ਦੀ ਵੀ ਬਹੁਤ ਵਧੀਆ ਫੈਸਿਲਿਟੀ ਰੱਖੀ ਹੈ। ਵਾਸ਼ਰੂਮ ਬਣਾਏ ਨੇ ਗਰਲਸ ਤੇ ਅਲੱਗ ਨੇ ਤੇ ਬਾਕੀ ਬੋਇਜ਼ ਨੂੰ ਵੀ ਅਸੀਂ ਪੜ੍ਹਾਦੇ ਹੈਗੇ।ਵੱਡੀ ਕਲਾਸ ਬਟ ਉਹ ਸਾਡੇ ਮੇਨ ਟੀਚਰਸ ਰਖੇ ਨੇ ਓਸ ਸਾਡੇ ਅਕੈਡਮੀ ਦਾ ਦੂਜਾ ਪਾਰਟ ਤੇ ਤੁਸੀਂ ਇੱਕ ਵਾਰੀ ਚੱਕਰ ਜਰੂਰ ਲਾਉਣਾ ਐ।
ਨਹੀਂ -ਨਹੀਂ ਮੈਂ ਹੋਣ ਆਪਣੇ ਨਿਆਣਿਆਂ ਨੂੰ ਛੱਡਣ ਆਂਵਾਗੀ। ਨਾ ਫਿਰ ਤੇ ਮੈਂ ਪੱਕਾ ਆਵਾਂਗੀ। ਤੁਹਾਡੇ
ਰੀ ਬਨਾਈ।ਅਸੀ
ਨਹੀਂ- ਨਹੀਂ ਅਸੀਂ ਜ਼ਰੂਰ ਆਉਣਾ ਹੀ ਹੈ। ਮੈਥ ਹੋਰ ਸਾਈੰਸ ਹੀ ਹੈ।ਬਸ ਮੇਰੇ ਨਿਆਣੇ ਜ਼ਿਆਦਾ ਵੀਕ ਬਾਕੀ ਤਾਂ ਥੋੜਾ ਠੀਕ- ਠੀਕ ਜੇ ਹੀ ਨੇ ।ਮੈਥ ਸਾਈੰਸ ਦੀ ਜ਼ਿਆਦਾ ਟੈਂਸ਼ਨ ਹੁੰਦੀ ਹੈ। ਇਹਨਾਂ ਦੀ
ਹਾਂ, ਇਹ ਤੇ ਤੁਸੀ ਸਹੀ ਗੱਲ ਜਾਂ ਮੈਂ ਅਰੇ ਅੱਜ ਕੱਲ ਤੁਹਾਨੂੰ ਪਤ ਮੈ ਤਾਂ ਦਾ ਮੈਥ ਦ
ਹਮ।ਕਹਿੰਦੇ ਸਾਡੇ ਨਿਆਣੇ ਕਹਿੰਦੇ ਨੇ ਸਾਡਾ ਮੈਥ, ਸਾਇੰਸ ਪੱਲੇ ਨੀ ਪੈਂਦਾ। ਮੈਂ
ਨਹੀਂ, ਦੇਖੋ ਮੈਡਮਾਂ ਤੇ ਦੇਖੋ ਸਾਰੀਆਂ ਹੀ ਪੜ੍ਹਾਉਂਦੀਆਂ ਨੇ ਸਕੂਲ ਚ ਬਸ ਬੱਚਿਆਂ ਨੂੰ ਓਹੀ ਟੈਮ ਚਾਈ ਹੁੰਦਾ।ਫਿਰ ਸਕੂਲ ਚ ਇੱਕ ਅੱਧਾ ਪੀਰੀਅਡ ਦੋ ਪੀਰੀਅਡ ਸੋ ਫੇਰ ਉਹਨਾਂ ਨੇ ਆਪਣਾ ਸਿਲੇਬਸ ਵੀ ਪੂਰਾ ਕਰਾਉਣਾ ਹੁੰਦਾ।ਦੇਖੋ ਟੀਚਰਾਂ ਤੇ ਵੀ ਪ੍ਰੈਸ਼ਰ ਬਥੇਰਾ ਹੁੰਦਾ। ਇਹ ਵੀ ਤੇ ਗੱਲ ਏ ਨਾ ਬੜਾ ਪ੍ਰੈਸ਼ਰ ਹੁੰਦਾ ਹੈ ਫਿਰ ਬੱਚੇ ਤੁਹਾਨੂੰ ਪਤਾ ਹਰ ਕਿਸੇ ਦੀ ਲਰਨਿੰਗ ਪਾਵਰ ਅਲੱਗ ਅਲੱਗ ਏ ਕੋਈ ਬੱਚਾ ਜਲਦੀ ਸਿੱਖ ਲੈਂਦਾ ਤੇ ਕਿਨ ਕਿਸੇ ਨੂੰ ਬੜਾ ਟੈਮ ਲੱਗਦਾ ਐ। ਹਨਾ ਤੇ ਬਸ ਹੁਣ ਬੇਸ ਵਗੈਰਾ ਬਣਾਉਂਦੇ ਹੋ ਤੇ ਕੋਈ ਨੀ ਤੇ ਤਾਂ ਕਿ ਨਿਆਣੇ ਘਰ ਵੀ ਨੀ ਪੜ੍ਹਦੇ ਅੱਜ ਕੱਲ
ਲ ਵੀ ਨਹੀਂ ਪੜ੍ਹਦੇ ਜਿੰਨਾ ਮਰਜ਼ੀ ਪੜ੍ਹਾ ਲਓ ਜਿੰਨਾ ਮਰਜ਼ੀ ਸਿਰ ਕਰ ਨਹੀਂ ਬਿਲਕੁਲ ਨਹੀਂ ਪੜ੍ਹਦੇ। ਕਹਿੰਦੇ ਨੇ ਨਾ ਘਰਦਿਆਂ ਦਾ ਡਰ ਨੀ ਹੁੰਦਾ ਬਾਹਰ ਅਤੇ ਟੀਚਰਾਂ ਦਾ ਡਰ ਹੁੰਦਾ ਪੜ੍ਹ ਲੈਂਦੇ ਨੇ।
ਹੁਣ ਮੈਂ ਉਹੀ ਤੇ ਵੇਖਨਾ ਸਾਡੇ ਇੱਥੇ ਆਉਂਦੇ ਨੇ ਡਾਕਟਰ ਹੈਗੇ ਨੇ ਉਹ ਉਹਨਾਂ ਦੇ ਮਤਲਬ ਜਿਹੜੀ ਤਦੀ ਨਾ ਉਹਨਾਂ ਦੇ ਬੱਚੇ ਵੀ ਇੱਥੇ ਆਉਂਦੇ ਨੇ
ਹੈਲੋ ਹਾਂਜੀ।
ਹਾਂਜੀ ਹਾਂਜੀ ਹਾਂਜੀ ਬੋਲੋ ਹੋਰ
ਹਾਂਜੀ ਬਸ ਜੀ ਵਧੀਆ ਮੈਂ ਕਿਹਾ ਮੇਰੇ ਈ ਟਿਊਸ਼ਨ ਤੁਹਾਡੇ ਕੋਲ ਹੀ ਭੇਜਾਂਗੀ ਬੇਫਿਕਰ ਅਸੀਂ ਵੀ ਬੇਫਿਕਰ ਰਹਾਂਗੇ ਕਿ ਹਾਂ ਸਰ ਤੁਹਾਡੇ ਨਿਆਣੇ ਪੜ੍ਹਦੇ ਪਏ ਨੇ ਵਧੀਆ ਟੀਚਰ ਹੈ। ਜ਼ਰੂਰ
ਹਾਂ ਹਾਂ ਬਿਲਕੁਲ। ਸਕੂਲ ਦੀ ਆਇਆ ਤੇ ਤੁਸੀਂ ਇੱਥੇ ਬੇਫਿਕਰ ਹੋ ਕੇ
ਹਾਂਜੀ ਨਹੀਂ ਮੈਂ ਬੇਫਿਕਰ ਹੋ ਕੇ ਹੀ ਬਿਲਕੁਲ ਕਹਿ ਕਰ ਰਹੀ ਹਾਂ ਹੋਰਾਂ ਦੇ ਵੀ ਮੈਂ ਦੱਸਾਂਗੀ ਹੋਰ ਨਿਆਣੇ ਵੀ ਯਾਨ ਕਿ ਕੋਮਰਸ ਵਗੈਰਾ ਦੇ ਵੀ ਬੱਚੇ ਹੈ ਨੇ ਸਾਡੀ ਗਲੀ ਚ ਉਹਨਾਂ ਨੂੰ ਵੀ ਭੇਜਾਂਗੀ ਮੈਂ
ਜਿਹੜੇ ਵੱਡੇ ਬੱਚੇ ਹੋਏਗੇ ਨਾ ਉਹਨਾ ਨੂੰ ਜ਼ਰੂਰ ਹਾਂਜੀ ਬਸ ਤੁਸੀਂ ਵਿਜਿਟ ਕਰਨ ਜਰੂਰ ਆ ਜਾਣਾ ਇੱਕ ਵਾਰੀ ਵੇਖਣ ਆ ਜਾਣਾ
ਨਹੀਂ ਨਹੀਂ ਉਹ ਤੇ ਮੈਂ ਜ਼ਰੂਰ ਨਹੀਂ ਉਹ ਤੇ ਮੈਂ ਜ਼ਰੂਰ ਆਾਂਗੀ ਇੱਕ ਵਾਰੀ ਤੁਸੀਂ ਵੀ ਨਿਆਣਿਆਂ ਨਾਲ ਇੰਟਰੋਡਕਸ਼ਨ ਕਰ ਲਿਓ ਨਾ ਤੇ ਕੀ ਬੰਦੇ ਨੂੰ ਪਤਾ ਲੱਗਦਾਗਾ ਬੇਸ ਤੇ ਬੇਸ ਤੇ ਬਣਿਆ ਉਹਨਾਂ ਦਾ ਉਝ ਪੜ੍ਹਾਈ ਚ ਠੀਕ ਠੀਕ ਨੇ
ਪੜ੍ਹਾਈਆਂ ਹੁਣ ਸਾਡੇ ਟਾਈਮ ਵਾਲੀਆਂ ਥੋੜੀਆਂ ਪੜ੍ਹਾਈਆਂ ਵੀ ਤਾਂ ਦੇਖੋ ਕਿੰਨਾ ਔਖੀਆ ਹੁਣ
ਹਾਂਜੀ
ਤੇ ਫ਼ਿਰ ਬੱਚੇ ਨੂੰ ਟੈਮ ਵੀ ਪ੍ਰੋਪਰ ਚਾਹੀਦਾ ਹੁੰਦਾ ਸਕੂਲ, ਟੂਈਸ਼ਨ ਸਾਰੀ ਜੰਗਾਂ, ਚਲੋ ਠੀਕ ਹੈ ਹਾਂਜੀ, ਚਲੋ ਠੀਕ ਹੈ ਚੰਗਾ ਠੀਕ ਹੈ।
ਕੋਈ ਨਹੀਂ ਸੀ ਆਉਂਗੇ। ਹਾਂਜੀ ਠੀਕ ਹੈ ਚੰਗਾ